ਹੈਲੋ।
ਹਾਂਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਜਾਣਾ।
ਹਾਂਜੀ ਮੈਂ ਠੀਕ। ਹੋਰ ਸਭ ਠੀਕ ਘਰ ਤੁਹਾਡੇ।
ਹੈਲੋ।
ਤੁਹਾਡੇ ਘਰ ਸਭ ਠੀਕ ਐ?
ਹਾਂਜੀ ਸਭ ਵਧੀਆ।
ਹਾਂਜੀ, ਹਾਂਜੀ ਸਭ ਵਧੀਆ ਕਿਵੇਂ ਯਾਦ ਕੀਤਾ। ਤੇ ਅੱਜ ਫੋਨ ਕਿਸ ਤਰ੍ਹਾਂ ਕੀਤਾ ਤੁਸੀਂ
ਤੁਹਾਡੀ ਯਾਦ ਆ ਗਈ ਸੀ। ਮੈਂ ਕਿਹਾ ਚਲੋ। ਗੱਲ ਕਰ
ਹਾਂਜੀ ਹਾਂਜੀ।
ਹੋਰ ਸੁਣਾਓ ਤੁਹਾਡੇ ਉੱਥੇ ਮੌਸਮ ਕਿਸ ਕਿਣਾਦਾ
ਹਾਂਜੀ ਇੱਥੇ ਤਾਂ ਆ ਕਦੀ ਬਹੁ ਬਹੁਤ ਗਰਮੀ ਹੁੰਦੀ ਐ ਤਾਂ ਮੌਸਮ ਥੋੜਾ ਠੀਕ ਹੋ ਜਾਂਦਾ ਸ਼ਾਮ ਤੱਕ।
ਅੱਛਾ।
ਹੂੰ। ਵੈਸੀੇ ਇਹ ਚੀਜ਼ ਜਨਾਨੇਿਆ ਏਸੀ ਤੋਂ ਬਗੈਰ ਰਹਿ ਹੀ ਨੀ ਸਕਦੇ ਇਤਨੀ ਗਰਮੀ ਹੈ ਪੈਂਦੀ ਇਥੇ ਤੇ
ਹਾਂਜੀ, ਹਾਂਜੀ ਹੋਰ ਬਸ ਅੱਜ ਕੱਲ ਨਾ ਡੀਪ ਮੈਂ ਪੁੱਛਣਾ ਸੀ ਕੋਈ ਜਿਸ ਤਰ੍ਹਾਂ ਹੁਣ ਬ੍ਰੈਡ ਪਕੌੜਾ ਐ। ਉਹਨੂੰ ਜਿਸ ਤਰ੍ਹਾਂ ਉਹਨੂੰ ਡੀਪ ਫਰਾਈ
ਹਾਂਜੀ ਹਾਂਜੀ।
ਡੀਪ ਫ੍ਰਈ ਤੇਲ ਵਿੱਚ ਜੇ ਅਸੀ ਬ੍ਰੈਡ ਤਲਣੇ ਆ।
ਹੈਲੋ।
ਮੈਂ ਕਹਿ ਰਹੀ ਸੀ ਕਿ ਡੀਪ ਫਰਾਈ ਤੇਲ ਦੇ ਵਿੱਚ ਜਦੋਂ ਅਸੀਂ ਬ੍ਰੈਡ ਤਲਣੇ ਆ।
ਹਾਂਜੀ।
ਤੇ ਇੰਨਾ ਤੇਲ ਭਰ ਜਾਂਦਾ ਬ੍ਰੈਡ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਹੈ ਕੋਈ ਟੋਸਟ ਜ ਜਿਸ ਤਰ੍ਹਾਂ ਜਿਆਦਾ ਡੀਪ ਤੇਲ ਵਿੱਚ ਡੀਪ ਵੀ ਨਾ ਹੋਵੇ ਔਰ ਹਲਕਾ ਸਾ ਟੋਸਟ ਬਣ ਜਾਏ ਬੇਸਣ ਵਾਲਾ।
ਅੱਛਾ ਅੱਛਾ। ਹਾਂ, ਤੇ ਇਸ ਤਰ ਕਰੋ ਨਾ ਤੁਸੀਂ ਉਹਦੇ ਵਿੱਚ ਜਿਹੜਾ ਭਾਂਡਾ ਹੁੰਦਾ ਨਾ। ਓਦੇ ਤੇ ਤੁਸੀਂ ਹਾਂ ਬਣਾ ਸਕਦਿਓ। ਇਹ
ਥੋੜਾ ਥੋੜਾ ਜਾ ਨੋ ਨੋਇਸ ਆ ਰਹੀ ਐ ਆਸ
ਹਾਂ, ਮੈਨੂੰ ਅਵਾਜ ਨਹੀਂ ਆ ਰਹੀ ਤੁਹਾਡੀ। ਬੜੀ ਆਂਦੀ ਅਵਾਜ਼ ਐ ਹਾਂ ਤੁਸੀਂ ਸੁਣਾਓ ਹੋਰ। ਹੈਲੋ ਹਾਂਜੀ ਮੈਨੂੰ ਆਵਾਜ਼ ਆ ਰਹੀ ਐ ਹੁਣ ਤੁਹਾਨੂੰ ਮੇਰੀ
ਹੁਣ ਕੋਈ ਨੋਇਸ ਨਹੀਂ ਆ ਰਿਹਾ।
ਹੁਣ ਤੇ ਆ ਰਹੀ ਮੇਰੀ।
ਨਹੀਂ ਮੈਨੂੰ ਆਵਾਜ਼ ਆ ਰਹੀ ਐ ਪਰ ਥੋੜ੍ਹਾ ਸ਼ੋਰ ਨਹੀਂ ਆ ਰਿਹਾ।
ਹਾਂਜੀ। ਹੂੰ।
ਠੀਕ ਹੈ ਜੀ ਤੁਸੀਂ ਦੱਸ ਰਹੇ ਸੀ ਤੁਸੀਂ ਦੱਸ ਰਹੇ ਸੀ ਨਹੀਂ ਸਭ ਠੀਕ ਐ ਤੁਸੀਂ ਹਾਂਜੀ, ਤੁਸੀਂ ਟੋਸਟ ਦੱਸਦੇ ਪਏ ਸੀ ਨਾ ਬਗੈਰ ਡੀਪ ਫਰਾਈ ਦਾ।
ਹਾਂਜੀ ਇੱਕ ਮਿੰਟ ਹੁਣ ਸੁਣੋ ਤੁਹਾਨੂੰ ਆਵਾਜ਼ ਆਈ ਮੇਰੀ ਪੂਰੀ।
ਹਾਂ ਹਾਂ, ਬਿਲਕੁਲ ਪੂਰੀ ਆਵਾਜ਼ ਆ ਰਹੀ ਹੈ। ਤੁਸੀਂ ਲੱਗਦਾ ਕੰਨਾ ਚ ਏਰਪੋਰਟ ਲਗਾਏ ਨੇ।
ਹਾਂਜੀ ਹਾਂਜੀ, ਆਵਾਜ਼ ਨੀ ਆਂਦੀ ਪਈ ਸੀ ਬਹੁਤ ਘੱਟ ਸੀ ਤੇ ਮੈਂ ਉਹ ਲ ਲਗਾ ਲਿਆ। ਹੁਣ ਤੁਹਾਡੀ ਆਵਾਜ਼ ਮੈਨੂੰ ਸਾਫ਼ ਆ ਰਹੀ ਐ ਹਾਂਜੀ, ਹੁਣ ਤੁਸੀਂ ਕਹਿ ਰਹੇ ਸੀ ਨਾ ਮੈਨੂੰ ਬ੍ਰੈਡ ਦਾ ਤੁਸੀਂ ਨੋਨ ਸਟਿਕ ਤੇ ਨਾ ਥੋੜਾ ਜਿਹਾ ਤੇਲ ਲਗਾ ਲੋ ਉੱਤੇ। ਹਾਂ, ਤੇ ਲਾ ਕੇ ਫੇਰ ਉਹ ਬ੍ਰੈਡ ਉੱਤੇ ਰੱਖੋ ਦੋਨੋ ਪਾਸੇ।
ਠੀਕ ਐ।
ਔਰ ਸੋਹਣੀ ਤਲੀ ਜਾਏਗੀ ਬਹੁਤ ਸੋਹਣਾ ਹੋ ਜਾਂਦਾ ਤੇਲ ਬਿਲਕੁਲ ਵੀ ਨਹੀਂ ਲੱਗਦਾ ਉਹਦੇ ਚ ਉਹ ਫਾਇਦਾ ਹੁੰਦਾ ਨਾਲੇ ਤੇਲ ਵੀ ਘੱਟ ਲੱਗਦਾ ਔਰ ਚੀਜ਼ ਸੋਹਣੀ ਬਣ ਜਾਂਦੀ ਹੈ।
ਹਾਂਜੀ ਹਾਂਜੀ ਮੈਂ ਵੀ ਟਰਾਈ ਕਰਨੀ ਐ ਮੈਂ ਅੱਜ ਦੇਖੋ ਮੈਂ ਜਿਸ ਹੂੰ। ਹਾਂਜੀ ਸਹੀ ਕਹਿ ਰਹੇ ਹੋ। ਆਵਾਜ਼ ਤੋਂ ਆ ਰਹੀ ਐ ਤੁਹਾਡੀ।
ਅੱਛਾ।
ਹਾਂਜੀ, ਬੱਚ ਚੇ ਆ ਗਏ ਸਕੂਲ ਤੋਂ।
ਹਾਂਜੀ, ਇੱਕ ਬੱਚਾ ਹਲੇ ਗਿਆ ਹਲੇ ਆਇਆ ਨਹੀਂ ਆ। ਉਹਦੀ ਐਕਸਟ੍ਰਾ ਕਲਾਸ। ਹੁੰਦੀਆਂ ਪਈਆਂ ਨੇ ਨਾ ਵੱਡੀ
ਤੇ ਗਰਮੀਆਂ ਦੀ ਛੁੱਟੀਆਂ ਕਦੋਂ ਪੈੜੀਆਂ ਨੇ।
ਉਹਨਾਂ ਦਾ ਹੁਣ ਦੁਬਾਰਾ ਪੇਪਰ ਉਹਨਾਂ ਦੀ ਨੀ ਪੈਣ ਗਈਆਂ ਕਿਉਂਕਿ ਦਸਵੀਂ ਚ ਆ ਗਏ ਨਾ ਤੇ ਉਹਦੀ। ਕਲਾਸ ਹੁੰਦੀ ਐ। ਤੇ ਹੁਣ ਉਹ ਗਿਆ ਹੋਇਆ ਇੱਕ ਪਰ ਦੁਬਾਰਾ ਤੇ ਹੁੰਦੇ ਪਏ ਨੇ।
ਅੱਛਾ ਅੱਛਾ ਅੱਜ ਫੇਰ ਹੁਣ ਜਿਹੜੇ।
ਤੁਹਾਡੀ ਨਾ ਤੁਸੀਂ ਮੈਂ ਕਹਿ ਰਹੀ ਸੀ ਤੁਹਾਡੇ ਗੁਰਦਆਰੇ ਚ ਵੀ ਬੱਚਿਆਂ ਦੇ ਪ੍ਰੋਗਰਾਮ ਹੋ ਰਹੇ ਨੇ ਜਿਸ ਨਾਲ ਛੁੱਟੀਆਂ ਦੇ ਵਿੱਚ ਮੈਂ ਆਪਣੇ ਬੇਟੇ ਨੂੰ ਭੇਜਣਾ ਸੀ।
ਹਾਂਜੀ, ਹਾਂਜੀ ਹੁੰਦੇ ਪਏ ਨੇ ਜੀ। ਉਹ ਜਿਹੜੀ ਹਾਂ, ਕੈਂਪ ਲੱਗਿਆ ਹੋਇਆ ਉੱਥੇ ਸਾਡੇ, ਹਾਂਜੀ ਇੱਕ ਤਾਂ ਗਤਕਾ ਕਰਾਂਦੇ ਨੇ ਬੱਚਿਆਂ ਨੂੰ ਇੱਕ ਘੰਟਾ। ਸਵੇਰੇ ਤੋਂ ਅੱਠ ਤੋਂ ਨੌ ਵਜੇ ਤੱਕ ਘੰਟਾ ਗੱਤਕਾ ਹੁੰਦਾ, ਫਿਰ ਉਸ ਤੋਂ ਬਾਅਦ ਕਲਾਸਾਂ ਲੱਗਦੀਆਂ। ਜਿਸ ਤਰਾ ਬੱਚਿਆਂ ਨੇ ਬਾਜਾ ਸਿੱਖਣਾ ਇਕ ਘੰਟਾ ਬਾਜੇ ਚ ਲਗਾ ਦੇਣਗੇ, ਸ਼ਬਦ ਗੁਰਬਾਣੀ ਸਿੱਖਣੀ ਹੈ। ਤੇ ਤਬਲਾ ਵਾਲਾ ਬੱਚੇ ਤੇ ਤਬਲਾ ਸਿੱਖ ਦੇ, ਕੋਈ ਢੋਲਕੀ ਸਿੱਖਦਾ, ਸ਼ਬਦ ਗੁਰਬਾਣੀ, ਪਾਠ ਵੀ, ਕੋਈ ਵੱਡੀ ਵੱਡੀਆਂ ਹਸਤੀਆ ਹੁੰਦੀਆਂ ਨੇ, ਵੱਡੇ ਬਜ਼ੁਰਗ ਹੁੰਦੀਆਂ ਨੇ, ਕਈ ਲੇਡੀਜ਼ ਹੁੰਦੀਆਂ ਨੇ। ਉਹਨਾਂ ਕਈਆਂ ਦੇ ਪਾਠ ਪੂਠ ਨਹੀਂ ਹੁੰਦੇ। ਸੁਖਮਨੀ ਸਾਹਿਬ ਤੇ ਫਿਰ ਉਹਨਾਂ ਦੀ ਸਭ ਦੀ ਕਲਾਸਾਂ ਲਗਦੀਆਂ। ਹੁਣ ਘੱਟੋ ਘੱਟ ਚਾਲੀ ਪੰਜਾਹ ਬੱਚਾ ਆਉਂਦਾ ਸਭ ਦੂਰੋਂ ਦੂਰੋਂ ਆਉਂਦੇ ਬੱਸਾਂ ਲੈ ਕੇ ਆਉਂਦੇ। ਔਰ ਟੀਚਰਾਂ ਵੀ ਨਾਲ ਆਉਂਦੀਆਂ ਨੇ ਉਹਨਾਂ ਦੇ ਨਾਲ ਉੱਥੇ ਦੀਆਂ ਟੀਚਰਾਂ ਹੁੰਦੀਆਂ ਬੱਚਿਆਂ ਨੂੰ ਕਲਾਸਾਂ ਦਿੰਦੇ ਨੇ ਔਰ ਇੱਕ ਇੱਕ ਦੋ ਦੋ ਬੱਚਿਆਂ ਨੂੰ ਇੱਕ ਇੱਕ ਟੀਚਰ ਲੈ ਕੇ ਬੈਠਦੀ ਹੈ। ਅੱਠ ਸੌ ਬੰਦਾ ਹੁੰਦਾ ਸਾਡੇ ਗੁਰਦੁਆਰੇ ਪੰਦਰਾਂ ਦਿਨ ਤੱਕ ਉਹਨਾਂ ਦੀਆਂ ਕਲਾਸਾਂ ਚੱਲ ਰਹੀਆਂ
ਠੀਕ ਹੈ ਠੀਕ ਹੈ ਠੀਕ ਹੈ ਟਾਈਮਿੰਗ ਕੀ ਏ।
ਸਵੇਰੇ ਅੱਠ ਵਜੇ ਤੋਂ ਅ ਬਾਰਾਂ ਵਜੇ ਤੱਕ
ਹਾਂਜੀ ਤੁਸੀਂ ਫੋਨ ਕਿਉਂ ਹੀਲਾ ਰਹੇ ਹੋ ਆਪਣਾ।
ਨਹੀਂ ਉਸਨੂੰ ਤਾਰ ਹੀ ਲੱਗੀਆਂ ਹੋਈਆਂ ਨੇ ਇਸ ਕਰਕੇ ਹੋ ਰਿਹਾ ਹੁਣ ਤਾਂ ਨਹੀਂ ਹੋ ਰਿਹਾ। ਹੈਲੋ ਹੈਲੋ।
ਹਾਂਜੀ, ਹੁਣ ਨਹੀਂ।
ਹਾਂ ਹਾਂ ਤੁਸੀਂ ਆਪਣਾ ਬੱਚਾ ਭੇਜ ਦੇਨਾ ਐ ਪੰਦਰਾਂ ਦਿਨ ਤੱਕ ਚੱਲਣ ਗੀਆਂ ਪੰਦਰਾਂ ਤਰੀਕ ਤੱਕ ਪੱਚੀ ਤਰੀਕ ਤੋਂ ਸ਼ੁਰੂ ਹੋਈਆਂ ਸੀ ਪੰਦਰਾਂ ਤਰੀਕ ਤੱਕ ਹੋਈਆਂ। ਤੁਸੀਂ ਵੀ ਆਪਣਾ ਬੱਚਾ ਭੇਜ ਸਕਦੇ ਹੋ ਤੇ ਬੱਚਿਆਂ ਦੀ ਆਈ ਡੀ ਔਰ ਹੋਰ ਵੀ ਇੱਕ ਦੋ ਕਾਗਜ਼ ਪਤਾ ਨੀ ਕਿਹੜੇ ਨੇ ਤੇ ਉਹ ਤੇ ਨਾਲੇ ਫੀਸ ਸੌ ਰੁਪਿਆ ਫ਼ੀਸ ਹੈ। ਇੱਥੇ ਜਮਾ ਕਰਵਾਓਣ।
ਇੱਕ
ਜੂਨ ਤੱਕ।